ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।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
ਹਾਂਜੀ ਮੈਂ ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ ਵਧੀਆ, ਆਪਣਾ ਬੜੇ ਦਿਨ ਹੋ ਗਏ ਮੈਂ ਕਿਹਾ ਤੁਹਾਡੇ ਨਾਲ ਗੱਲ ਨਹੀਂ ਹੋਈ। ਤੇ ਨਾ ਪਿੱਛੇ ਦੀਦੀ ਨੇ ਦੱਸਿਆ ਸੀ ਕਹਿੰਦੇ ਸੀ, ਕਿ ਵਿੱਚੇ ਤੁਹਾਡੀ ਥੋੜ੍ਹੀ ਜਿਹੀ ਤਬੀਅਤ ਜਿਹੀ ਖ਼ਰਾਬ ਹੋ ਗਈ ਸੀ ਗਰਮੀ ਕਰਕੇ।
ਹਾਂਜੀ, ਮੇਰੀ ਤਬੀਅਤ ਖ਼ਰਾਬ ਸੀ ਪਿਛਲੇ ਹੋ ਗਿਆ ਦੋ ਤਿੰਨ ਦਿਨ ਹੋ ਗਏ ਨੇ।
ਅੱਛਾ ਅੱਛਾ, ਤੇ ਹਾਂਜੀ ਮੈਂ ਕਿਹਾ ਫੇਰ ਬੜੇ ਦਿਨ ਹੋ ਗਏ ਨੇ ਮੈਂ ਕਿ ਵੈਸੇ ਵੀ ਫੋਨ ਤੇ ਮੈਂ ਕਿਹਾ ਗੱਲ ਹੁੰਦੀ ਨੀ ਅੱਜ ਕੱਲ੍ਹ, ਬੜੇ ਬਿਜੀ ਨੇ ਮੈਂ ਕਿਹਾ ਸਾਰੇ ਛੁੱਟੀਆਂ ਜੀ ਚੱਲਦੀ ਪਈਆਂ, ਬੱਚਿਆਂ ਕਰਕੇ ਤੇ ਸਾਰੇ ਹੀ ਉਲਝੇ ਰਹਿੰਦੇ ਨੇ ਵੇਖੋ।
ਹਾਂਜੀ ਮੈਂ ਵੀ ਨਾ, ਕੱਲ ਤੁਹਾਨੂੰ ਯਾਦ ਹੀ ਕਰਦੀ ਪਈ ਸੀ ਮੈਂ ਕੇ ਸਭ ਦਾ ਫੋਨ ਆਇਆ, ਤੁਹਾਡਾ ਫੋਨ ਨੀ ਆਇਆ।
ਬਸ ਹੁਣ ਹੈ ਮੈਨੂੰ ਭੈਣ ਜੀ ਕੋਲ ਪਤਾ ਲੱਗਣ ਦੀ ਦੇਰ ਸੀ ਮੈਂ ਕਿਹਾ, ਲੈ ਇੰਨੇ ਦਿਨ ਹੋ ਗਏ ਮੈਂ ਕਿਹਾ ਦੀਦੀ ਨਾਲ ਤਾਂ ਵੈਸੇ ਵੀ ਮੇਰੇ ਗੱਲ ਨਹੀਂ ਹੋਈ। ਨਾਲੇ ਵਿੱਚ ਵਿੱਚੋਂ ਤੁਹਾਡੇ ਕੋਲ ਚੱਕਰ ਲਾ ਹੀ ਲਈਦਾ, ਵੇਖੋ ਅਸੀਂ ਹੈਨਾ? ਹੁਣ ਤਾਂ ਆਪਣਾ ਆਣਾ ਜਾਣਾ ਵੀ ਨਹੀਂ ਹੋਇਆ, ਕਿੰਨੇ ਦਿਨ ਹੋ ਗਏ ਨੇ। ਸਗੋਂ ਮੈਂ ਕਿਹਾ ਨਹੀਂ ਮੈਂ ਫੋਨ ਕਰਨੀ ਆ, ਪੁੱਛਾਂ ਦੀਦੀ ਦਾ ਹਾਲ ਚਾਲ ਹੀ ਪੁੱਛਾਂ ਆਪਣਾ ਨਾਲੇ ਮੈਂ ਨਾ ਆਉਣਾ ਸੀ ਭੈਣ ਜੀ ਤੁਹਾਡੇ ਵੱਲ। ਤੇ ਮੈਂ ਸੋਚਦੀ ਪਈ ਆ ਤੁਹਾਡੇ ਕੋਲ ਵੀ ਚੱਕਰ ਲਾ ਹੀ ਜਾਵਾਂ, ਬੜੇ ਦਿਨ ਹੋ ਗਏ ਨੇ।
ਹਾਂਜੀ, ਆਓ ਜੀ, ਜ਼ਰੂਰ ਆਓ ਤੁਸੀਂ। ਕੋਈ ਆ ਵੀ ਦੇਖੋ ਪੁੱਛਣ ਦੀ ਗੱਲ ਏ, ਤੁਹਾਡਾ ਆਪਣਾ ਘਰ ਏ
ਇਹ ਤਾਂ ਹੈ ਹੀ ਭੈਣ ਜੀ, ਕੀ ਹੋਇਆ ਸੀ ਵੈਸੇ ਤੁਹਾਨੂੰ ਆਪਣਾ ਜ਼ਰੂਰ ਤੁਸੀਂ ਬਾਹਰ ਦਾ ਗੰਦ ਮੰੰਦ ਖਾਧਾ ਹੋਣਾ ਗਰਮੀਆਂ 'ਚ ਨਾ।
ਨਹੀਂ ਨਹੀਂ, ਐ ਨਾ ਐਕਚੁਲੀ ਮੈਂ ਗਈ ਸੀ ਉੱਧਰ ਅਨੰਦਪੁਰ ਸਾਹਿਬ ਗਈ ਸੀ।
ਹਾਂਜੀ ਹਾਂਜੀ।
ਬੱਚੇ ਜਿੱਦ ਕਰ ਰਹੇ ਸੀ ਕਿੱਥੇ ਲੈ ਕੇ ਚਲੋ।
ਹਮ।
ਫੇਰ ਮੈਂ ਕਿਹਾ ਚਲੋ ਬੱਚਿਆਂ ਨੂੰ ਦਰਸ਼ਨ ਵੀ ਕਰਾ ਲਿਆਨੇ ਆ ਤੇ ਆਪਣਾ
ਹਮ।
ਦਰਸ਼ਨ ਮੇਲੇ ਹੋ ਸਾਡੇ ਉੱਥੇ ਤੇ ਬਸ ਓਧਰ ਆਪਣਾ ਇੱਕ ਦੋ ਗੁਰਦੁਆਰੇ 'ਚ ਗਏ ਆ, ਬਸ ਗਰਮੀ ਇੰਨੀ ਸੀ
ਤੁਹਾਨੂੰ ਪਤਾ ਮੌਸਮ ਕਿੰਨਾ ਗਰਮੀ ਦਾ ਚੱਲ ਰਿਹਾ, ਗਰਮੀ ਇੰਨੀ ਸੀ ਹਲੇ ਨਿੰਬੂ ਪਾਣੀ ਵੀ ਪੀਤਾ ਉੱਧਰੋਂ। ਪਰ ਉਹ ਪਤਾ ਨੀ ਹਵਾ ਉਹ ਲਗ ਸਿਰ ਨੂੰ ਜਿਸ ਤਰ੍ਹਾਂ ਗਰਮੀ ਹੋ ਜਾਂਦੀ
ਲੂਹ ਲੱਗ ਜਾਂਦੀ ਨਾ।
ਹਾਂਜੀ।
ਇਹ ਤਾਂ ਹੈ ਹੀ ਆਪਣਾ ਸਫ਼ਰ ਕਰਨਾ ਕੋਈ ਗਰਮੀ 'ਚ ਹੁਣ ਸੌਖੀ ਗੱਲ ਥੋੜ੍ਹੀ ਹੈ।
ਹਾਂਜੀ ਉੱਥੇ ਮੇਰੀ ਤਬੀਅਤ ਖ਼ਰਾਬ ਹੋ ਗਈ ਇੰਨੀ। ਫੇਰ ਓਧਰੋਂ ਹੀ ਦਵਾਈ ਖਾਧੀ, ਮੈਂ ਲੈ ਕੇ।
ਪਤਾ ਕਿ ਭੈਣ ਜੀ ਆਪਣਾ ਨਾ ਤੁਸੀਂ ਵੇਖੋ ਤੁਹਾਨੂੰ ਪਤਾ ਸੀ ਸਫ਼ਰ ਦੂਰ ਦਾ। ਆਪਣਾ ਪਾਣੀ ਦੀ ਬੋਤਲ ਆਪਣੇ ਕੋਲ ਜ਼ਰੂਰ ਰੱਖਣੀ ਸੀ ਵੱਡੀ।
ਹਾਂਜੀ ਸਭ ਕੁੱਛ ਸੀ ਮੇਰੇ ਕੋਲ।
ਅੱਛਾ-ਅੱਛਾ, ਵਿੱਚੋਂ- ਵਿੱਚੋਂ ਪਾਣੀ ਪੀਂਦੇ ਰਹਿਣਾ ਸੀ ਨਾ ਮੈਨੂੰ ਲੱਗਦਾ ਤੁਹਾਨੂੰ। ਲੂ ਲੱਗ ਗਈ ਫਿਰ ਸਿਰ 'ਤੇ ਨਾ ਆਪਣਾ।
ਹਾਂਜੀ, ਗਰਮੀ ਤੁਹਾਨੂੰ ਦੱਸ ਰਹੀ ਆ ਬੜੀ ਸੀ ਉਸ ਦਿਨ ਗਰਮੀ। ਵੈਸੇ ਜਦੋਂ ਅਸੀਂ ਗਏ ਸੀ, ਮੌਸਮ ਠੰਡਾ ਸੀ, ਤੇ ਸਵੇਰੇ ਮੌਸਮ ਠੰਡਾ ਸੀ, ਦੋਪਿਹਰ ਹੁੰਦਿਆਂ ਹੀ ਇੰਨੀ ਗਰਮੀ ਹੋ ਗਈ। ਮਤਲਬ ਮੇਰਾ ਗਰਮੀ 'ਚ ਐਂ ਪਸੀਨੇ, ਮੇਰੇ ਸਿਰ 'ਚ ਪਸੀਨੇ। ਮਤਲਬ ਪੂਰੀ ਗਰਮੀ ਨਾਲ। ਅਸੀਂ ਦਰਸ਼ਨ ਕਰਨ ਗਏ ਆ ਗੁਰਦੁਆਰਿਆਂ 'ਚ, ਉੱਥੇ ਮੇਰੀ ਹਾਲਤ ਖ਼ਰਾਬ ਹੋ ਗਈ।
ਇਹ ਤਾਂ ਹੈ ਹੀ ਭੈਣ ਜੀ, ਨਾਲੇ ਤੁਹਾਨੂੰ ਪਤਾ ਹੈ ਅੱਜ-ਕੱਲ ਨਾ। ਮੌਸਮ ਦਾ ਕੁਛ ਪਤਾ ਨਹੀਂ ਲੱਗਦਾ। ਸਵੇਰੇ ਆਪਣੀ, ਬਰਸਾਤ ਆਉਂਦੀ ਹੋਏਗੀ ਜੇ ਤੇ ਦੁਪਹਿਰੇ ਆਪਣਾ ਧੁੱਪ ਨਿਕਲ ਆਏਗੀ। ਇੱਕ ਮਿੰਟ 'ਚ ਹੀ ਮੌਸਮ ਬਦਲਦਾ, ਜਦੋਂ ਦੀ ਗਲੋਬਲ ਵਾਰਮਿੰਗ ਸ਼ੁਰੂ ਹੋਈ ਨਾ ਆਪਣਾ। ਪ੍ਰਦੂਸ਼ਣ ਵਧਿਆ ਜਦੋਂ ਦਾ ਲੋਕਾਂ ਨੇ ਪੇੜ-ਪੌਦੇ ਕੱਟਣੇ ਸ਼ੁਰੂ ਕੀਤੇ ਨੇ। ਸਾਰਾ ਇਹਨਾਂ ਨੇ ਮੈਂ ਕਹਿਣੀ ਆ ਐਟਮੋਸਫੇਅਰ ਆਪਣਾ ਸਾਰਾ ਖ਼ਰਾਬ ਜਿਹਾ ਕਰ ਦਿੱਤਾ ਹੁਣ। ਆਪਣੀ ਜਨਸੰਖਿਆ ਇਨੀ ਵੱਧ ਗਈ ਹੈ ਤੁਸੀਂ ਵੇਖੋ ਐ, ਆਪਣਾ। ਮੈਟਰੋ ਸਿਟੀਜ਼ ਵਿੱਚ ਵੇਖ। ਦੇਖ ਲਓ ਦਿੱਲੀ ਮੁੰਬਈ ਇੱਥੇ ਤਾਂ ਮੈਂ ਕਹਿੰਦੀ ਹਾਂ ਮੁੰਬਈ ਵਰਗੇ ਸ਼ਹਿਰਾਂ 'ਚ ਤਾਂ ਪਾਣੀ ਦੀ। ਕਮੀ ਹੋਣੀ ਸ਼ੁਰੂ ਹੋ ਗਈ ਜੇ, ਜਦੋਂ ਦੀ ਇੱਥੇ ਜਨਸੰਖਿਆ ਵੱਧੀ ਏ।
ਹਾਂਜੀ
ਤੇ ਹੋਰ ਆਪਣਾ ਜ ਜਿੰਨਾ ਜੇ ਪ੍ਰਦੂਸ਼ਣ ਵੱਧਦੀ ਜਾ ਰਿਹਾ ਨਾ ਸਾਰਾ ਤਾਂ। ਓਦਾ ਹੀ ਅਸਰ ਏ, ਵੇਖੋ ਗਰਮੀ ਵੀ ਵਧ ਵੱਧਦੀ ਰਹੀ ਹੁਣ ਆਪਣਾ।
ਕੁ ਆਪਣਾ ਕਿੰਨੇ ਵੱਡੇ-ਵੱਡੇ ਉਹ ਬਣ ਰਹੀ ਹੈ। ਫਰਮਾਂ ਵਗੈਰਾ ਕਿੰਨੇ ਖੁੱਲੀ ਜਗ੍ਹਾ ਤੇ ਬੰਧ ਰਹੇ ਨੇ ਮੋਲ ਬੰਧ ਰਹੇ ਨੇ। ਉਹ ਵੱਡੀ-ਵੱਡੀ ਜਗ੍ਹਾ 'ਚ। ਚਾਹੀਦੀ ਉਹਨਾ ਨੂੰ ਇੰਨੀ ਜਗ੍ਹਾ, ਮਤਲਬ ਪੇਟ ਪੂੜ ਕੱਟ ਦੇਣੇ ਉਹ ਤਾਂ ਵੀ ਕਿੰਨਾ ਅਸਰ ਪੈਂਦਾ ਸਾਰ।
ਤੇ ਕੀ ਭੈਣ ਜੀ, ਚਾਹੇ ਤੁਸੀਂ ਮਕਾਨ ਵੀ ਪਾਲਓ ਆਪਣਾ, ਚਾਹੇ ਮੋਲ ਵੀ ਪਾ ਲੇ। ਕੋਈ ਬੰਦਾ ਨਾਲ ਪੇੜ-ਪੌਦੇ ਤਾਂ ਰੱਖ। ਉਹ ਆਪਣੇ ਆਕਸੀਜਨ ਤਾਂ ਅਸੀਂ ਉਹਨਾਂ ਕੋਲ ਹੀ ਲੈਣਾ ਨਾ ਹੁਨ ਉਹ ਨੀ ਰਹੇਗੇ ਤੇ। ਹੋਰ ਬਿਮਾਰੀਆਂ ਹੀ ਜਦੋਂ ਪ੍ਰਦੂਸ਼ਣ ਵੱਧੇਗਾ ਤਾਂ ਵੇਖੋ ਬਿਮਾਰੀਆਂ ਆਉਣੀਆਂ। ਅਤੇ ਨਾਲੇ ਐ, ਜਦੋਂ ਆਪਣਾ ਬਿਮਾਰੀਆਂ ਆਣਗੀਆਂ ਤੇ ਵੇਖੋ ਗਰਮੀ ਵੀ ਆਪੇ ਹੀ ਵੱਧਣੀ ਹੈ, ਪ੍ਰਦੂਸ਼ਣ ਵੱਧੇਗਾ ਤੇ। ਹੁਣ ਪੰਤਾਲੀ ਡਿਗਰੀ ਟੈਂਪਰੇਚਰ ਘਰ ਦੇ ਅੰਦਰ ਬੈਠੇ-ਬੈਠੇ ਹੋਇਆ। ਖੂਨ ਬਿਨਾਂ ਏਸੀ ਦੇ ਅਸੀਂ ਰਹਿ ਨਹੀਂ ਸਕਦੇ, ਬਾਹਰ ਜਾਣ ਦਾ ਤਾਂ ਹਾਲ ਹੀ ਨਹੀਂ ਹੈ ਅੱਜ-ਕੱਲ੍ਹ।
ਹਾਂਜੀ, ਮੈਂ ਤਾਂ ਕਹਿਣੀ ਆ ਬਸ ਜਾਓ ਤੇ ਪਰ ਦੀਵਾਲੀ ਦੇ ਕੋਲ ਜਾਓ, ਦਾ ਮੌਸਮ ਠੰਡਾ ਹੁੰਦਾ ਏ, ਨਾ ਗਰਮੀ ਹੁੰਦੀ ਏ ਤੇ ਨਾ ਠੰਢ ਹੁੰਦੀ ਏ, ਮੌਸਮ ਵੀ ਬਿਲਕੁਲ ਠੀਕ ਹੁੰਦਾ ਏ।
ਆਏ ਇਹ ਤਾਂ ਹੈ ਹੀ ਭੈਣ ਜੀ ਅੱਜ- ਕੱਲ੍ਹ, ਇਹ ਸਾਰਾ ਗਲੋਬਲ ਵਾਰਮਿੰਗ ਕਰਕੇ ਨਾ ਗਰਮੀਆਂ 'ਚ ਗਰਮੀ ਜ਼ਿਆਦਾ ਪੈਂਦੀ ਏ, ਤੇ ਬਰਸਾਤਾਂ ਲੱਗਣਗੀਆਂ ਤੇ ਬਰਸਾਤਾਂ ਜ਼ਿਆਦਾ ਹੋ ਜਾਣਗੀਆਂ ਫੇਰ। ਫਸਲਾਂ ਵਗੈਰਾ ਖ਼ਰਾਬ ਹੋ ਜਾਂਦੀਆਂ ਕਿਸਾਨਾਂ ਦੀ, ਠੰਡ ਠੰਡ ਆਏਗੀ ਤਾਂ ਠੰਡ ਜ਼ਿਆਦਾ ਹੋ ਜਾਏਗੀ, ਆਪਣਾ ਜ਼ੀਰੋ ਡਿਗਰੀ ਟੈਂਪਰੇਚਰ ਪਹੁੰਚ ਜਾਂਦਾ, ਸਾਰਾ ਕੁਛ ਹੀ ਵੱਧ ਰਿਹਾ, ਇਹ ਵੇਖ ਲੋ ਸਾਰਾ ਕੁਛ ਖ਼ਰਾਬ ਹੀ ਹੋ ਰਿਹਾ ਆਪਣਾ। ਜਿੰਨੀ ਜਨਸੰਖਿਆ ਵੱਧਦੀ ਪਈ ਆਪਣਾ ਹੁਣ, ਲੋਕਾਂ ਨੇ ਇਨੇ ਪੇੜ ਕੱਟ ਕੱਟਣੇ ਨੇ ਆਪਣਾ, ਪ੍ਰਦੂਸ਼ਣ ਵੀ ਵੱਧਣਾ ਨਾਲ ਹੀ ਕਲਯੁੱਗ ਆਇਆ ਤਾਂਈ ਤਾਂ ਕਹਿੰਦੇ ਨੇ ਆਪਣਾ, ਕਲਯੁੱਗ ਆਇਆ ਤੇ ਇਨਾ
ਬਿਲਕੁਲ ਸਹੀ ਗੱਲ ਹੈ ਬੁਰਾ ਹਾਲ ਹੈ ਬਹੁਤ।
ਆਪਣੀ ਤਬੀਅਤ ਦਾ ਖਿਆਲ ਰੱਖੋ, ਬਾਹਰ ਦਾ ਬਿਲਕੁਲ ਨਹੀਂ ਖਾਣਾ ਉਹ ਨਾ ਤੁਸੀਂ ਫਰੂਟ ਫਰਾਟ ਖਾਇਆ ਕਰੋ। ਅਤੇ ਆਪਣਾ ਪਾਣੀ ਤੁਸੀਂ ਜਿੰਨਾ ਹੋ ਸਕੇ ਦਿਨਾਂ 'ਚ ਦੋ ਲੀਟਰ ਦੋ ਤੋਂ ਤਿੰਨ ਲੀ ਟਰ ਪਾਣੀ ਤਾਂ ਜ਼ਰੂਰ ਪੀਣਾ, ਠੰਡਾ ਪਾਣੀ ਨਾ ਪੀਣਾ। ਭੈਣ ਜੀ ਐਂ ਨਾ ਹੋਏ ਠੰਡਾ ਪੀਓ ਤਾਂ ਗਲਾ ਖਰਾਬ ਹੋ ਜਾਵੇ ਅਗਲੇ ਦਿਨ, ਨਾ ਐਂ ਕੰਮ ਨਹੀਂ ਕਰਨੇ ਬਿਲਕੁਲ ਵੀ ਆਪਣਾ ਤਾਜ਼ਾ ਪਾਣੀ ਪੀਓ ਤੁਸੀਂ।
ਹਾਂਜੀ ਵੀ ਨਹੀਂ ਧਿਆਨ ਤੇ ਬਹੁਤ ਰੱਖਦੀ ਹਾਂ ਮੈਂ ਆਪਣਾ, ਭਾਜੀ ਵੀ ਤੁਹਾਡੇ ਬਹੁਤ ਧਿਆਨ ਰੱਖ ਦੇ ਨੇ, ਹਾਂਜੀ।
ਇਹ ਤਾਂ ਹੈ ਹੀ ਭੈਣ ਜੀ, ਤੁਸੀਂ ਦਵਾਈ ਦਬੂਈ ਕਿ
ਹਾਂਜੀ, ਦਵਾਈ ਲਿਆਂਦੀ ਸੀ ਉਹਨੇ ਨਾਰੀਅਲ ਪਾਣੀ ਕਿਹਾ ਪੀਣ ਵਾਸਤੇ
ਅਤੇ ਆਪਣਾ ਜ਼ਿਆਦਾ ਦਵਾਈ ਵੀ ਨਾ ਖਾਣਾ, ਇੱਕ ਦੋ ਖੁਰਾਕ ਖਾ ਕੇ
ਦਵਾਈ ਤੇ ਮੈਂ ਬਹੁਤ ਘੱਟ ਖਾ ਰਹੀ ਆਂ, ਤੇ ਨਾਰੀਅਲ ਪਾਣੀ ਲੈ ਆਂਦੇ ਨੇ, ਉਹੀ ਪੀ ਲਈ ਦਾ।
ਤੁਹਾਨੂੰ ਪਤਾ ਦਵਾਈਆਂ ਦੇ ਵੀ ਬੜੇ ਸਾਈਡ ਇਫੈਕਟ ਹੁੰਦੇ ਨੇ ਅੱਜ ਕੱਲ੍ਹ, ਤੁਸੀਂ ਜਿੰਨਾ ਹੋ ਸਕੇ ਨਾਰੀਅਲ ਪਾਣੀ ਪੀਓ।
ਹਾਂਜੀ।
ਫਰੂਟ ਖਾਓ ਜਿੰਨਾ ਹੋ ਸਕੇ ਫਰੂਟਾਂ 'ਚ ਵੀ ਮਿਲਾਵਟ ਹੈ ਅੱਜ ਕੱਲ੍ਹ, ਕੋਈ ਚੀਜ਼ ਛੱਡੀ ਨਹੀਂ ਇਹਨਾਂ ਨੇ ਕਿਤੇ। ਵਿੱਚ ਮਿਲਾਵਟ ਨਾ ਹੋਏ ਮੈਂ ਕਹਿੰਦੀ ਆਂ।
ਹਾਂਜੀ, ਓਹ ਤੇ ਗੱਲ ਹੈਗੀ ਆ।
ਅਤੇ ਹੋਰ ਹੋਰ, ਹੋਰ ਆਪਣੇ ਦਰਸ਼ਨ ਬਾਬਾ ਜੀ ਦੇ ਸਭ ਵਧੀਆ ਹੋ ਗਏ ਉੱਥੇ?
ਹਾਂਜੀ ਹੁਣ ਤੇ ਦਰਸ਼ਨ ਵਧੀਆ ਹੋ ਗਏ ਸੀ, ਬਾਕੀ ਇੱਕ ਦੋ ਗੁਰਦੁਆਰੇ ਰਹਿ ਗਏ ਸੀ। ਮੈਂ ਫਿਰ ਆਰਾਮ ਕੀਤਾ। ਫ਼ਿਰ ਮੈਂ ਕਿਹਾ ਚਲੋ ਬੱਚ ਤੁਸੀਂ ਹੋ ਆਓ, ਸਾਡੀ ਇੱਕ ਫੈਮਿਲੀ ਗਈ ਸੀ ਨਾਲ
ਤੇ ਬੀ ਪੀ ਜਿਹਾ ਨਾ ਲੋ ਹੋ ਗਿਆ ਤੁਹਾਡਾ, ਮੈਨੂੰ ਲੱਗਦਾ ਗਰਮੀ ਕਰਕੇ ਨਾ, ਤੇ ਹੋਰ ਬੀ ਪੀ ਲੋ ਹੋਏ ਨਾ ਆਪਣਾ, ਸਿਰ ਪੀੜ ਹੁੰਦਾ ਬੜਾ
ਹਾਂਜੀ। ਗੁਰਦੁਆਰੇ 'ਚ ਨਾ ਡਿਸਪੈਂਸਰੀ ਬਣੀ ਹੋਈ ਹੈ। ਹਾਂਜੀ ਉੱਥੇ ਹੀ ਦਵਾਈ ਖਾਂ ਕੇ ਆਰਾਮ ਆ ਗਿਆ ਸੀ ਮੈਨੂੰ ਉਸ ਟਾਈਮ। ਬਸ ਵੀਕਨੈਸ ਹੋ ਗਈ ਸੀ ਇੱਕ ਦਮ ਫਿਰ ਆਪਣਾ ਘਰ ਆਏ ਹਾਂ, ਫਿਰ ਦਵਾਈ ਵਗੈਰਾ ਲਿੱਤੀ ਉਹਨਾਂ ਤੇ ਕਾਫ਼ੀ ਫਰਕ ਮੈਂ ਠੀਕ ਹਾਂ ਅਪਣਾ, ਹੋਰ ਸੁਣਾਓ? ਤੁਸੀਂ ਅੱਜ ਕੀ ਬਣਾਇਆ, ਤੁਸੀਂ?
ਅੱਜ ਅਸੀਂ ਭੈਣ ਜੀ ਕਰੇਲੇ ਬਣਾਏ ਸੀ, ਪਤਾ ਵੈਸੇ ਤਾਂ ਬੱਚੇ ਖਾਂਦੇ ਨਹੀਂ ਵੇਖੋ। ਪਰ ਮੰਮੀ ਨੇ ਬਣਾਏ ਸੀ ਅੱਜ ਮੇਰੀ। ਸੱਸ ਨੇ, ਤੇ ਬੜੇ ਖੁਸ਼ ਹੋ ਕੇ ਖਾਧੇ ਇਹਨਾ ਨੇ ਇਹ ਨਾ ਸੱਸ ਤੇ ਦਾਦੀ ਦੇ ਹੱਥਾਂ ਦਾ ਖਾ ਲੈਂਦੇ ਨੇ ਵੇਖੋ, ਤੇ ਮੈਂ ਕਰੇਲੇ ਤੇ ਇਹਨਾਂ ਨੂੰ ਕੋਲੇ ਲੱਗਦੇ ਨੇ, ਮੈਂ ਕਿਹਾ ਚਲੋ ਕਿਸੇ ਦੇ ਹੱਥ ਦੀ ਚੀਜ਼ ਤਾਂ ਪਸੰਦ ਆਈ, ਤੁਸੀਂ ਕੁਛ ਤਾਂ ਖਾਓ, ਆਪਣਾ ਬਾਹਰ ਤਾਂ ਗੰਦ- ਮੰੰਦ ਖਾਣ ਤੋਂ ਤਾਂ ਵਧੀਆ, ਬੱਚਿਆਂ ਨੂੰ ਜਿੰਨਾ ਹੋ ਸਕੇ ਅਸੀਂ ਘਰ ਦਾ ਬਣਾ ਕੇ ਖਵਾਈਏ।
ਹਾਂਜੀ। ਬੱਚੇ ਵੈਸੇ ਕਰੇਲੇ ਤੇ ਘੱਟ ਹੀ ਖਾਂਦੇ ਨੇ।
ਤੇ ਹੋਰ ਆਦਤ, ਆਦਤ ਪਾਈ ਹੋਈ ਨਾ ਆਪਣੀ ਸ਼ੁਰੂ ਤੋਂ, ਬਈ ਹਰੀ ਸਬਜ਼ੀਆਂ ਖਵਾਉਣ ਦੀ ਤੇ ਆਪਣਾ ਪਤਾ ਵੈਸੇ ਰੁਕ ਰੁੱਖੇ ਨੀ ਖਾਂਦੇ, ਰੁੱਖੇ ਤ, ਕੌੜੇ ਲੱਗਦੇ ਨੇ, ਰੋਟੀ ਨਾਲ ਖਾ ਲੈਂਦੇ ਨੇ ਫਿਰ
ਵੀ ਚੰਗੀ ਗੱਲ ਹੈ ਆ ਖਾ ਲੈਂਦੇ ਨੇ।
ਤਿ ਹੋਰ ਆਪਣਾ ਜਿੰਨੀ ਸਬਜ਼ੀਆਂ ਖਾਣ, ਫਰੂਟ ਖਾਣ ਬੱਚੇ ਵੀ ਉਹਨਾ ਚੰਗਾ। ਹੁਣ ਬਾਹਰ ਦਾ ਤਾਂ ਜ਼ਿਆਦਾ ਅਵੋਇਡ ਹੀ ਕਰੀਦਾ। ਹੋਰ ਸੁਣਾਓ ਭੈਣ ਜੀ, ਤੁਹਾਡੇ ਬੱਚੇ ਸਭ ਵਧੀਆ?
ਹਾਂਜੀ, ਸਭ ਵਧੀਆ ਨੇ ਬੱਚੇ।
ਹੋਰ ਵੀਰ ਜੀ ਦਾ ਕੀ ਹਾਲ ਏ।
ਹਾਂਜੀ, ਇਹ ਵੀ ਠੀਕ ਨੇ।
ਅੱਛਾ ਜੀ ਅੱਛਾ। ਅੱਛਾ, ਐਦਾ ਤਾਂ ਹੈ ਹੀ ਸਗੋਂ ਬੰਦਿਆਂ ਨੇ ਕੰਮ ਤੋਂ ਆ ਕੇ ਥੱਕ ਜਾਣਾ।
ਹਾਂਜੀ।
ਮੈਂ ਤੁਹਾਨੂੰ, ਮੈਂ ਕਿਹਾ ਡਿਸਟਰਬ ਤਾਂ ਨਹੀਂ ਕਿ ਇਸ ਟਾਈਮ ਫੋਨ ਕਰਕੇ, ਨਾਲੇ ਪਤਾ ਕਿ ਬੱਚੇ ਫੋਨ ਨਹੀਂ ਛੱਡਦੇ ਸਾਰਾ ਦਿਨ, ਅਸੀਂ ਟਾਈਮ ਦਿੰਦੇ ਜੇ।
ਹਾਂਜੀ। ਮੈਂ ਵੀ ਵੇਹਲੀ ਸੀ ਹੁਣ, ਰੋਟੀ ਖਾ ਲਈਏ ਆਪਣਾ ਰਸੋਈ ਸਾਫ਼ ਕਰਕੇ ਆਈ ਆ।
ਆਪ
ਫਿਰ ਤੁਹਾਡਾ ਫੋਨ ਆ ਗਿਆ ਬੱਚਿਆਂ ਨੂੰ ਕਦੇ, ਫੋਨ ਆ ਰਿਹਾ ਤੁਹਾਡਾ ਮੰਮਾ।
ਕਈ ਵਾਰੀ ਤ ਬਧ ਜੇ ਦੱਸਦੇ ਵੀ ਨ ਜਦੋਂ ਗੇਮ ਖੇਡਦੇ ਹੋ ਨਾ, ਆਪੇ ਕੱਟ ਦਿੰਦੇ ਨੇ ਉਹ ਫੋਨ।
ਕਿਹ ਗਏ ਸੀ। ਕਿ ਜਦੋਂ ਮੈਂ ਆਵਾਂਗੀ ਨਾ ਵਿਹਲੀ ਹੋ ਕੇ, ਤੇ ਤੁਸੀਂ ਮੈਨੂੰ ਫੋਨ ਦੇ ਦੇਣਾ ਹੈ।
ਤੇ ਹੋਰ ਬੱਚੇ ਇੰਨੇ ਸ਼ਰਾਰਤੀ ਹੋਏ ਦੇ ਨੇ ਅੱਜ ਕੱਲ੍ਹ ਤਾਂ ਆਪੇ ਹੀ ਫੋਨ ਕੱਟ ਦਿੰਦੇ ਨੇ ਦੱਸਦੇ ਹੀ ਕੋਈ ਨਹੀਂ।
ਹਾਂਜੀ।
ਚਲੋ ਕੋਈ ਨਹੀਂ ਭੈਣ ਜੀ, ਮੈਂ ਆਵਾਂਗੀ ਆਪਣਾ ਕੱਲ੍ਹ ਪਰਸੋਂ ਤੱਕ ਚੱਕ ਕਲ ਆਨੀ ਹਾਂ ਤੁਹਾਡੇ ਕੋਲ ਫਿਰ ਠੀਕ ਏ, ਆਪਣਾ ਚੰਗਾ ਭੈਣ ਜੀ। ਧਿਆਨ ਰੱਖਣਾ ਸਤਿ ਸ਼੍ਰੀ ਅਕਾਲ।
ਹਾਂਜੀ, ਹਾਂਜੀ।
ਓਕੇ ਜੀ।
ਓਕੇ ਸਤਿ ਸ਼੍ਰੀ ਅਕਾਲ।